ਹਾਂਜੀ ਸਤਿ ਸ੍ਰੀ ਅਕਾਲ।
ਜੀ ਅੱਜ ਕਿਵੇਂ ਮੈਂ ਫੋਨ ਕਰ ਲਿਆ ਇੰਨੇ ਦਿਨਾਂ ਬਾਅਦ।
ਬਸ ਅੱਜ ਐਵੇਂ ਬੈਠੇ-ਬੈਠੇ ਮੈਂ ਸੋਚ ਇਆ ਕਿ ਤੁਹਾਨੂੰ ਫੋਨ ਈ
ਅੱਛਾ ਚਲੋ ਵਧੀਆ ਕੀ ਤਾ ਹੋਰ। ਅੱਜਕਲ ਤਾਂ ਬਸ, ਨਹੀਂ ਨਹੀਂ-ਨਹੀਂ ਕੋਈ ਕੰਮ ਨੀ ਕਰ ਰਹੀ ਸੀ ਉਵੇਂ ਬੈਠੀ ਸੀ ਬਸ ਨਿਊਜ ਵੇਖ ਰਹੀ ਸੀ ਇੰਨਾ ਪੋਲਿਊਸ਼ਨ ਹੋਇਆ ਦਾ।
ਅੱਛਾ ਅੱਛਾ ਹਾਂ ਤੁਸੀਂ ਵੇਖੀ ਖ਼ਬਰ ਉਹ ਕਿੰਨੇ ਵੱਡੇ ਸ਼ਹਿਰ ਦੀ ਗੱਲ ਦੱਸਦੇ ਕਿੰਨਾ ਪੋਲਿਊਸ਼ਨ ਆ, ਮੈਂ ਵੀ ਆਪ ਕੱਲ ਵੇਖਦੀ ਵੀ ਸੀ ਹਾਂ ਬੜਾ ਅਰੇ ਸਾਡੇ ਇ ਉੱਥੇ ਵੀ ਬੜਾ ਤੁਹਾਨੂੰ ਤੇ ਪਤਾ ਸਾਡੇ ਸਾਈਡ ਤੇ ਪੂਰਾ ਫੈਕਟਰੀ ਵਾਲਾ ਏਰੀਆ ਸਾਰੀ ਫੈਕਟਰੀਆਂ ਫੈਕਟਰੀਆਂ
ਤੁਹਾਡਾ ਤਾਂ ਹਾਂ ਮੈਂ ਵੇਖਿਆ ਘਰ ਕੋਲ ਬੜੀ ਫੈਕ ਟਰੀਆ ਨੇ।
ਹਾਂ ਬੜਾ ਹੀ ਧੂੰਆਂ ਆਦਾ ਉੱਤੋਂ ਇਹਨਾਂ ਨੇ ਚਿਮਨੀਆਂ ਵੀ ਨੀ ਲਵਾਈਆਂ ਹੋਈਆਂ ਧੂੰਆਂ ਬਾਹਰ ਨਿਕਲੇ। ਔਰ ਵੈਸੇ ਵੀ ਤੁਹਾਨੂੰ ਪਤਾ ਜਿੱਥੇ ਰਹਿਣ ਦਾ ਏਰੀਆ ਉੱਥੇ ਫੈਕਟਰੀਆਂ ਨੀ ਬਣਾਣੀਆਂ ਚਾਹੀਦੀਆਂ ਇਨੀਆਂ।
ਤੋ ਜ਼ਿਆਦਾ ਡਸਟ ਆਂਦੀ ਹੋਣੀ ਏ।
ਹਾਂਜੀ-ਹਾਂਜੀ ਬਹੁਤ ਰੋਜ਼ ਸਫ਼ਾਈ ਕਰੋ ਰੋਜ਼ ਮਿੱਟੀ ਮਿਲਦੀ ਹੈਗੀ ਏ। ਵੀ ਧੂੰਆਂ ਹੀ ਇੰਨਾ ਆਦਾ ਨਾ ਇਹਨਾਂ ਨੇ ਫੈਕਟਰੀਆਂ ਨੇ ਸਾਰਾ ਓਪਨ ਕੀਤਾ ਹੈ ਸਾਰਾ। ਧੂੰਆ ਬਸ ਫਿਰ ਘਰਾਂ ਚ ਆਏਗਾ ਔਰ ਕਿੱਥੇ ਜਾਏਗਾ।
ਫਿਰ ਤਾਂ ਐਵੇਂ ਸਕਿਨ ਪ੍ਰੋਬਲਮਸ ਵੀ ਬਹੁਤ ਹੁੰਦ
ਹਾਂ-ਹਾਂ ਸਕਿਨ ਪ੍ਰੋਬਲਮ ਤੇ ਹੁਣ ਚਲੋ ਛੱਡੋ ਤੇ ਬੜੀ ਦੂਰ ਦੀ ਗੱਲ ਏ, ਪਹਿਲੇ ਤੇ ਬੰਦੇ ਨੂੰ ਬਿਮਾਰੀਆਂ ਇੰਨੀ ਲੱਗ ਜਾਂਦੀਆਂ ਨੇ ਤੁਹਾਨੂੰ ਪਤਾ ਬੁਖਾਰ ਔਰ ਜ਼ੁਕਾਮ ਵਗੈਰਾ 'ਚ ਜ਼ਿਆਦਾ ਹਾਂ ਸਾਹ ਵੀ ਨੀ ਆਉਂਦਾ ਸਹੀ ਕਹਿ ਰਹੇ ਤੁਸੀਂ। ਸਾਹ ਵੀ ਨੀ ਆਂਦਾ ਕਈ ਵਾਰ ਤੇ। ਕਿਉਂਕਿ ਜਦੋਂ ਨਾ ਸਾਡ ਇਥੇ ਇੱਕ ਫੈ ਪੱ ਉੱਥੇ ਤੇ ਹੈ ਨਾ ਇਕਦਮ ਕੁੱਛ ਮਤਲਬ ਅੱਗ ਤੇ ਹੁੰਦੀ ਨਾ ਭੱਠੀ ਠੀਚ ਅੱਗ ਚ ਕੁੱਝ ਬਾਲਦੇ ਹੋਏਗੇ ਤੇ ਇੱਕ ਦਮ ਬਹੁਤ ਸਾਰਾ ਧੂੰਆਂ ਆਉਂਦਾ ਹੈ ਇੰਨਾ ਸਾਰਾ ਧੂੰਆਂ ਇਕ ਦਮ ਇਕੱਠਾ
ਨੇ ਉਹ ਵੀ ਉਹਨਾਂ ਦੀ ਵੀੈਕ ਵੀ ਉਹ ਕੀ ਕਰਦੇ ਨੇ ਪ ਚ ਨਾ ਰੱਬੜ ਨੀ ਹੁੰਦਾ ਜਿਵੇਂ ਰੱਬੜ ਉਹਨੂੰ ਕਰਦੇ ਨੇ ਗਰਮ ਤੇ ਉਹ ਰਬੜ ਜਿਵੇਂ ਰਬੜ ਹੁੰਦਾ ਹੈ ਜਿਵੇਂ ਟਾਇਰ ਹੁੰਦੇ ਨੇ ਟਾਇਰ ਹਾਂਜੀ ਉਹ ਟਾਇਰ ਜਦੋਂ ਸੜਦਾ ਹੈ ਨਾ ਮਤਲਬ ਮਤਲਬ ਉਹਦੇ ਨਾਲ ਜਿਹੜੀ ਉਹ ਗੈਸ ਨਿਕਲਦੀ ਉਹ ਬਹੁਤ ਹੀ ਜ਼ਿਆਦਾ ਹੁੰਦੀ ਹੈ ਬਹੁਤ ਹੀ ਜ਼ਿਆਦਾ
ਅੱਛਾ ਹ ਅੱਛਾ ਮੈਂ ਸਮਝ ਹੀ ਪਈ
ਹਾਂਜੀ ਹੋਰ ਦੱਸੋ ਤੁਹਾਡਾ ਘਰ ਠੀਕ ਹੈ ਸਭ ਕੰਮ ਕਾਰ ਸਹੀ ਚੱਲ ਰਿਹਾ
ਮੈਨੂੰ ਤਾਂ ਤੁਸੀਂ ਯਾਦ ਦਿਵਾ ਤਾ ਧੂੰਏ ਤੋਂ ਮੈਨੂੰ ਇੱਕ ਗੱਲ ਹੋਰ ਯਾਦ ਆਈ
ਹਾਂਜੀ ਦੱਸੋ
ਸਾਡੇ ਇੱਥੇ ਪਿਛਲੀ ਵਾਰ ਨਾ ਇੰਨਾ ਜ਼ਿਆਦਾ ਪੋਲਿਊਸ਼ਨ ਸੀ ਇੰਨਾ ਜ਼ਿਆਦਾ ਪੋਲਿਊਸ਼ਨ ਇੱਕ ਬੰਦਾ ਤੇ ਇੰਨੀ ਗੰਦੀ ਮਤਲਬ ਸੀਰੀਅਸ ਤਰ੍ਹਾਂ ਬਿਮਾਰ ਹੋਈ ਗੰਦੀ ਤਰ੍ਹਾਂ ਮੈਂ ਕਹਿ ਰਹੀ ਹਾਂ ਸੀਰੀਅਸਲੀ ਮਤਲਬ ਬੜਾ ਸੀਰੀਅਸ ਹੋ ਗਈ ਸੀ ਉਹਦੀ ਹਾਲਤ ਬਿਕੋਜ ਤੂੰਵੇਂ ਕਰਕੇ ਕਿੰਨਾ ਜ਼ਿਆਦਾ ਸਮੋਕ ਕੁਡ ਦਾ ਤੁਹਾਨੂੰ ਪਤਾ ਵੈਸੇ ਮੈਂ ਇੱਕ ਵੇਖਿਆ ਚਲੋ ਵੱਡੀ ਵੱਡੀ ਜੋ ਮੈ ਸਿਟੀ ਹੁੰਦੀ ਹੈ ਨਾ ਉੱਥੇ ਤੁਹਾਨੂੰ ਪਤਾ ਹੈ ਕਿ ਫ ਡੇਲੀ ਵਿਕਲ ਹੀ ਇੰਨਾ ਚੱਲਦਾ ਤੁਹਾਨੂੰ ਪਤਾ ਆਉਣਾ ਜਾਣਾ ਲੋਕ ਜਬਸ ਜਾਂਦੇ ਨੇ ਦਿੱਲੀ ਵਰਗੇ ਸ਼ਹਿਰ ਚ ਤਾਂ ਤੁਹਾਨੂੰ ਪਤਾ ਸਭ ਭ ਤੋਂ ਜ਼ਿਆਦਾ ਉੱਥੇ ਪਾਪੂਲੇਸ਼ਨ ਵੀ ਹੈਗੀ ਹੈ ਔਰ ਪੋਲਿਊਸ਼ਨ ਵੀ ਬੜਾ ਜ਼ਿਆਦਾ ਹੈ ਤਾਂ ਹੀ ਤੇ ਕਹਿੰਦੇ ਨੇ ਕਿ ਪਬਲਿਕ ਟ੍ਰਾਂਸਪੋਰਟ ਯੂਜ ਕਰ ਲੈਣਾ ਚਾਹੀਦਾ ਹੈ ਪਬਲਿਕ ਟਰਾਂਸਪੋਰਟ ਸਹੀ ਰਹਿੰਦਾ ਜਿਵੇਂ ਗੱਡੀ ਏ ਬੱਸ ਟ੍ਰੇਨ ਵਗੈਰਾ ਇਹ ਸਭ ਚੀਜ਼ਾਂ ਸਹੀ ਰਹਿੰਦੀਆਂ ਨੇ
ਬਹੁਤ
ਹਾਂਜੀ-ਹਾਂਜੀ ਇਹ ਤਾਂ ਤੁਸੀਂ ਕਹਿ ਰਹੇ ਹੋ ਧੂੰਆਂ ਤੇ ਬੜਾ ਹੀ ਚੱਲਦਾ ਔਰ ਹਰ ਮਤਲਬ ਹੋਰ ਤੁਹਾਨੂੰ ਪਤਾ ਕੈਮੀਕਲਸ ਵਗੈਰਾ ਆਉਂਦੇ ਨੇ
ਹਾਂ ਅੱਜ ਕੱਲ੍ਹ ਜੀਵੇ ਤੁਹਾਡੀ ਗਲੀ ਇਚ ਗਏ ਨੇ ਫੈਕਟਰੀਸ ਉੱਧਰ ਤਾਂ ਬਾਹਰ ਤੇਜਾਬ ਵੀ ਪਿਆ ਹੁੰਦੇ ਹਨ ਨਾ ਬਇ
ਅੱਛਾ ਹਾਂ ਬਹੁਤ ਉਹ‌ ਤੇ ਬਹੁਤ ਹੀ ਜ਼ਿਆਦਾ ਡੇਂਜਰ ਹੈਗਾ ਹੈ ਬਹੁਤ ਜ਼ਿਆਦਾ
ਹੋਰ ਦੱਸੋ ਹੋਰ ਸਭ ਠੀਕ ਤੁਹਾਡੀ ਪੇਰੈਂਟਸ ਠੀਕ
ਕਿਉਂਕਿ ਤੁਹਾਨੂੰ ਪਤਾ ਹੈਗਾ ਛੋੇਟੇ ਸਮਾਲ ਬੇਬੀ ਹੋ ਗਯੇ ਖਿੱਡ ਹੋਏਗੇ ਉਹਨਾਂ ਲਈ ਤਾਂ ਜ਼ਿਆਦਾ ਉਹਨਾਂ ਨੂੰ ਜਲਦੀ ਇਹ ਚੀਜ਼ਾਂ ਮਤਲਬ ਅਸਰ ਕਰਦੀਆਂ ਨੇ ਨਾ ਸਾਡੇ ਤੇ ਬੰਦਿਆਂ ਦਾ ਤਾਂ ਸਟੈਮੀਟਾ ਸਟਰੋਂਗ ਹੁੰਦਾ ਤੇ ਇੰਨੀ ਜਲਦੀ ਅਸਰ ਨਹੀਂ ਹੁੰਦਾ ਉਹਨਾਂ ਨੂੰ ਜ਼ਿਆਦਾ ਜਲਦੀ ਅਸਰ ਕਰਦੀਆਂ ਨੇ ਇਹ ਚੀਜ਼ਾਂ
ਸੀ ਨਾ ਉਹਨਾਂ ਨੂੰ ਫਿਰ ਕਿਸੇ ਨੇ ਰਿਪੋਰਟ ਕੀਤੀ ਸੀ ਬ ਮਤਲਬ ਕਿਸੇ ਦੀ ਸੀਰੀਅਸ ਹੋ ਗਈ ਸੀ ਕੰਡੀਸ਼ਨ ਬਿਮਾਰ ਹੋ ਗਏ ਸੀ ਫਿਰ ਉਹਨਾਂ ਨੇ ਨਾਂ ਹਾਂ ਰਿਪੋਰਟ ਕੀਤੀ ਫਿਰ ਉਹਨਾਂ ਨੇ ਹੁਣ ਜਾ ਕੇ ਚਿਮਨੀ ਲਗਵਾਈ ਏ
ਅੱਛਾ ਨਹੀਂ ਚਿਮਨੀ ਲਗਵਾਉਣੀ ਬਹੁਤ ਜ਼ਰੂਰੀ ਜੇ ਤੁਸੀਂ ਇੰਨੀ ਵੱਡੀ ਫੈਕਟਰੀ ਖੋਲ ਰਹੇ ਹੋ ਤਾਂ ਥੋੜਾ ਜਿਹਾ ਖਰਚਾ ਕਰਕੇ ਕੇ ਕਮ ਸੇ ਕਮ ਧੂਂਏਂ ਦਾ ਔ ਅਰੇਂਜਮੈਂਟ ਕਰੋ ਕਿ ਇਸ ਜਗਹ ਤੋਂ ਬਾਹਰ ਨਿਕਲ ਸਕੇ
ਹਾਂ
ਔਰ ਵੈਸੇ ਤਾਂ ਸਾਡੇ ਇੱਥੇ ਇੱਕ ਹੈਗਾ ਪਰੇ ਜਿੱਥੇ ਬੜੀ ਸਾਰੀ ਫੈਕਟਰੀਆਂ ਬਣੀਆਂ ਹੋਈਆਂ ਨੇ ਉਹਨਾਂ ਨੇ ਆਪਣੀ ਫੈਕਟਰੀਆਂ ਇਸ ਤਰੀਕੇ ਨਾਲ ਬਣਾਈਆਂ ਹੋਈਆਂ ਨੇ ਪੂਰਾ ਕਵਰ ਕਰਕੇ
ਹਾਂ-ਹਾਂ ਹਾਂਜੀ ਇਹ ਗੱਲ ਨੂੰ ਪਲਿਊਸ਼ਨ ਨੂੰ ਲੈ ਕੇ ਤਾਂ ਜੇਹੜੀ ਫੋਰਨ ਕੰਟ ਉਹ ਬਹੁਤ ਧਿਆਨ ਰੱਖ
ਹਾਂ-ਹਾਂ ਤਾਂ ਹੀ ਤੇ ਫਿਰ ਸਾਡੇ ਇਥੇ ਲੋਕੀ ਜ਼ਿਆਦਾ ਮੋਸਟਲੀ ਫੋਰਨ ਜਾਣਾ ਪਸੰਦ ਕਰਦੇ ਨੇ। ਫਿਰ ਉਹ ਸੋਚਦੇ ਨੇ ਅਸੀਂ ਬਾਹਰ ਹੀ ਚਲੇ ਜਾਈਏ ਉਹੀ ਠੀਕ ਹੈ
ਤਾਂ ਨਾਲੀਆਂ ਵੀ ਇਕਦਮ ਮਤਲਬ
ਹਮ ਹਾਂ ਪਹਿਲੀ ਗੱਲ ਉੱਥੇ ਇਹ ਜੋ ਵਹੀਕਲ ਵਗੈਰਾ ਇਹਨਾਂ ਦੀ ਆਵਾਜ਼ਾਂ ਹੀ ਨਹੀਂ ਹੁੰਦੀਆਂ ਸਾਡੇ ਇੱਥੇ ਕਿੰਨੀ ਆਵਾਜ਼ ਹੈਗੀਆਂ। ਤੁਸੀਂ ਦੋ ਮਿੰਟ ਖੜੇ ਹੋ ਪਿਛੋਂ ਹੋਰਨ ਵਜਾ-ਵਜਾ ਕੇ ਤੰਗ ਕਰ ਦੇਂਗੇ ਨੋਇਜ਼ ਪੋਲਿਊਸ਼ਨ ਇੰਨਾ ਜ਼ਿਆਦਾ ਔਰ ਉੱਥੇ ਇਹ ਚੀਜ਼ਾਂ ਬਿਲਕੁਲ ਵੀ ਨੀ ਹੈਗੀਆਂ ਨੋਇਜ਼ ਤੇ ਹੈ ਹੀ ਨੀ ਫਿਰ ਬ ਬੱਚਾ ਉਹ ਜਾਂ ਬੰਦਾ ਉਹਦਾ ਮਨ ਕਰਦਾ ਐੇ ਜਗ੍ਹਾ ਤੇ ਬਹਿਣ ਸਾਡੇ ਤੇ ਪਾਰਕਾਂ ਦਾ ਇੰਨਾ ਵੇਖ ਲੋ ਪਾਰਕਾਂ ਵਗੈਰਾ ਵਿੱਚ, ਤੁਸੀਂ ਵੇਖਲੋ ਕਿ ਅਸੀਂ ਸਾਡੇ ਜੇ ਬੰਦੇ ਗੰਦ ਕਰਦੇ ਦੇਖੋ, ਗੌਰਰਮੈਂਟ ਆਪਣੀ ਤਰਫੋਂ ਸਭ ਕੁਛ ਅਰੇਂਜਮੈਂਟ ਪਰ ਅਸੀਂ ਹੀ ਉਸ ਚੀਜ਼ ਨੂੰ ਖਰਾਬ ਕਰ ਦਿੰਦੇ ਏ ਬਸ ਇਹਦੇ ਲਈ ਤੇ ਮੈਂ ਤੇ ਇਹ ਸੋਚਣੀ ਕਿ ਜ਼ਿਆਦਾ ਮੈਂ ਤੇ ਆਪਣੇ ਇੱਥੇ ਵੀ ਟੀਜ਼ ਲਗਾਏ ਨੇ ਪਲਾਂਟਸ ਲਗਾਏ ਨੇ ਕਾਫੀ ਗ ਗ੍ਰਰੀਨਰੀ ਕੀ ਹੈ ਪਰ ਹਰ ਕਿਸੇ ਨੂੰ ਪਲਾਂਟ ਕਰਨੇ ਚਾ
ਹਾਂ ਹਰ ਇੱਕ ਨੂੰ ਆਪਣੇ ਘਰ ਨਾ ਗਮਲੇ ਵੀ ਲਗਾਣੇ
ਹਾਂ ਹਾਂ ਬਹੁਤ ਵਧੀਆ ਹੈ ਔਰ ਇੱਕ ਤੇ ਕੁੱਛ ਪਲਾਂਟ ਅੱਜ ਕਲ ਮੈਂ ਵੇਖਦੀ ਸੀ ਐਵੇਂ ਆਰਟੀਫਿਸ਼ਲ ਮੈਂ ਰੀ ਅਸਲੀ ਰੀਅਲ ਪਲਾਂਟ ਹੁੰਦੇ ਨੇ ਕੁਛ ਐਵੇਂ ਜਹੇ ਚੱਲੇ ਨੇ ਜੋ ਅਸੀਂ ਆਪਣੇ ਰੂਮ ਦੇ ਅੰਦਰ ਵੀ ਰੱਖ ਸਕਦੇ। ਔਰ ਆਕਸੀਜਨ ਲਈ ਬੜੇ ਹੈਲਪ ਕਰਦੇ ਨੇ ਮੈਂ ਨਾ ਇੱਕ ਔਨਲਾਈਨ ਦੇਖ। ਤੇ ਔਰ ਬਿਲਕੁਲ ਰੀਅਲ ਲੀਵ ਵਾਲੇ ਔਰ ਇੰਨੇ ਸੋਹਣੇ ਲੱਗਦੇ।
ਅੱਛਾ ਹੂੰ ਜਿਵੇਂ ਅਸੀਂ ਡਾਇਨਿੰਗ ਟੇਬਲ ਵਗੈਰਾ ਤੇ ਵੀ ਰੱਖ ਸਕਦੇ ਹਾਂ ਉਹਨਾਂ ਨੂੰ ਹੂੰ ਵਧੀਆ ਹੈ ਹੋਰ ਤੁਸੀਂ ਫਿਰ ਉਹ ਨਿਤੇ ਸਿੰਘ ਤੁਸੀਂ ਜਿਹੜੇ ਕਹਿ ਰਹੇ ਹੋ
ਹਾਂਜੀ ਕੀ ਕਹਿੰਦੇ ਪਏ ਔ
ਜਿਹੜੇ ਤੁਸੀਂ ਦੱਸ ਰਹੇ ਹੋ ਪਲਾਂਟਸ
ਹਾਂ ਔਨਲਾਈਨ ਮੈਂ ਵੇਖੀ ਮੈਨੂੰ ਮੂੰ ਨਾਮ ਨੀ ਯਾਦ ਆ ਰਿਹਾ ਮੈਂ ਨਾ ਵੇਖ ਕੇ ਆਪ ਲਿੰਕ ਸ਼ੇਅਰ ਕਰਾਂਗੀ, ਮੈਂ ਤੇ ਆਪ ਖੁਦ ਮਗਾਣੇ ਨੇ ਹੋ
ਅੱਛਾ ਹਾਂ ਵਧੀਆ
ਹਾਂ ਇੱਥੇ ਸਾਡੇ ਹੁਣ ਤੁਸੀਂ ਮੈਂ ਵੇਖਦੀ ਹਾਂ ਨਾ ਵੀਡੀਓ ਵਗੈਰਾ ਰੀਲਸ ਦੇਖ ਆ ਤੇ ਜੋ ਬਾਹਰ ਦੇ ਬੰਦੇ ਨੇ ਉਹ ਬੜੇ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਕਿ ਮਤਲਬ ਕੀ ਕਹਿ ਸਕਦੇ ਹਾਂ ਧਿਆਨ ਰੱਖਦੇ ਨੇ ਇਹ ਸਭ ਚੀਜ਼ਾਂ ਦਾ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਪੇੜ ਲਾਈਏ। ਸਾਡੇ ਇੱਥੇ ਦੇ ਪੇੜ ਕੱਟਣ ਨੂੰ ਲੱਗੇ ਰਹਿੰਦੇ ਸੀ
ਹਾਂਜੀ ਉੱਧਰ ਤਾਂ ਫੋਰਨ ਕੰਟਰੀਜ਼ ਮੈਂ ਵੇਖਿਆ ਮਤਲਬ ਮੇਰੀ ਰਿਲੇਟਿਵ ਰਹਿੰਦੇ ਨੇ ਉਹ ਕਹਿ ਰਹੇ ਜਿੱਦ ਪਾਣੀ ਹਾਂ ਪਾਣੀ ਦੀ ਵੀ ਬਹੁਤ ਜ਼ਿਆਦਾ ਉਹ ਕਰਦੇ ਨੇ ਵੇਸਟ ਨਹੀਂ ਕਰਦੇ
ਹਾਂ ਉਹ ਸਾਡੇ ਇੱਥੇ ਵੇਖ ਲੋ ਅਸੀਂ ਆਪ ਹੀ ਵੇਖ ਲੋ ਟੂਟੀਆਂ ਖੁੱਲੀਆਂ ਛੱਡ ਦਿੰਦੇ ਆਾਂ
ਉਹ ਤਾਂ ਮਤਲਬ ਉੱਥੇ ਤਾਂ ਰੂਲਸ ਵੀ ਬਹੁਤ ਪੱਕੇ ਹੈਗੇ ਨੇ। ਅਗਰ ਕੋਈ ਡਸ ਮਤਲਬ ਜਿਵੇਂ ਅਸੀਂ ਘਰ ਦੀ ਸਫ਼ਾਈ ਕਰਕੇ ਜਿਵੇਂ ਕੂੜਾ ਬਾਹਰ ਸੱਟ ਨਾ ਉੱਧਰ ਐਸਾ ਕੁੱਛ ਵੀ ਨੀ ਹੈਗਾ ਉੱਧਰ ਤਾਂ ਕੈਮਰੇ ਲੱਗੇ ਹੋਏ ਨੇ ਸਾਰੇ
ਹਾਂਜੀ ਹਾਂਜੀ ਮੈਂ ਤਾਂ ਸੁਣਿਆ ਉੱਥੇ ਤੇ ਕ ਕਹਿੰਦੇ ਨੇ ਧੂੰਆਂ ਧੜਾਕਾ ਵੀ ਨੀ ਕਰ ਸਕਦੇ ਜਿਵੇਂ ਅਸੀਂ ਕਿਚਨ ਚ ਕੋਈ ਰੋਟੀ
ਹਾਂਜੀ। ਹਾਂ ਹਾਂ ਹਾਂ। ਹਾਂ ਹਾਂ ਹਾਂ। ਸਹੀ ਗੱਲ ਹੈ ਹਾਂ ਸਾਡੇ ਜਿਹੜੇ ਬਾਹਰ ਰਹਿੰਦੇ ਨੇ ਨਾ ਉਹਣ ਅੰਦਰ ਨਾਲ ਰਿਕਵਰੀ ਹੋਇਆ ਸੀ। ਉਹ ਪਤਾ ਨੀ ਕੁਛ ਬਣਾ ਰਹੇ ਸੀ। ਉਹ ਸੜ ਗਈ ਹੋਣੀ ਹੈ ਤੇ ਧੂੰਆ ਧੂੰਆਂ ਆ ਗਿਆ ਸੀ ਤੇ ਸਾਰੇ ਉਹਨਾਂ ਦੇ ਜਿਹੜੇ ਨੇਬਰ ਹੈਗੇ
ਸਾਰੇ ਇਕੱਠ ਹੋਗੇ ਹਾਂ ਹਾਂ ਉਹ ਫਾਇਰ ਅਲਾਰਮ ਵੱਧ ਜਾਂਦੇ ਔਰ ਇਹ ਸਭ ਤੋਂ ਵਧੀਆ ਗੱਲ ਕਿ ਉੱਥੇ ਇਹ ਚੀਜ਼ ਹੈ ਕਿ ਇਹਨੂੰ ਇਹ ਕੰਪਲਸਰੀ ਲੱਗਿਆ ਹੀ ਹੋਇਆ ਯਰ ਕਿਸੇ ਦੇ ਘਰ ਚ ਸਾਡੇਥ ਹਾਂ ਸਾਡੇ ਘਰ ਵਿੱਚ ਵੇਖੋ ਸੀਂਨੇ ਤੂਏ ਕਰਦੇ ਹਾਂ ਸਬਜੀ ਬਣਾਉਦੇ
ਹਾਂ
ਚੀਜ਼ਾਂ ਨਾਲ ਫਿਆਲ ਦਾ ਹੀ ਸਾਨੂੰ ਵੀ ਧਿਆਨ ਰੱਖਣਾ ਚਾਹੀਦਾ ਮੈਂ ਤੇ ਆਪ ਹੁਣ ਇਸ ਚੀਜ਼ ਨੂੰ ਲੈ ਕੇ ਬੜੀ ਜ਼ਿਆਦਾ ਕਸ ਹੋ ਚੁੱਕੀ ਆ ਕਿ ਬਈ ਪੋਲਿਊਸ਼ਨ ਤੋਂ ਕਿ ਸਾਨੂੰ ਜਿਵੇਂ ਮੈਂ ਟ੍ਰੀਜ਼ ਵਗੈਰਾ ਲਗਾ ਲੱਗ ਗਿਆ ਗੀਆਂ ਔਰ ਆਕਸੀਜਨ ਮਤਲਬ ਇਨਵਾਇਰਮੈਂਟ ਵਧੀਆ ਹਨ ਇਨਵਾਰਮੈਂਟ ਵਧੀਆ ਹੋਣਾ ਚਾਹੀਦਾ ਬਣ ਕੇ
ਉਹ ਟੀਚਰਸ ਕਹਿੰਦੀ ਸੀ ਬਲਕਿ ਜਿੰਨੇ ਵੀ ਸੈਮੀਨਾਰ ਹੁੰਦੇ ਸੀ ਉਹ ਸਾਰੇ ਕਹਿੰਦੇ ਸੀ ਆਪਣੇ ਘਰ ਵਿੱਚ ਨਾ ਇੱਕ ਛੋਟਾ ਜਿਹਾ ਲੋਨ ਤਾਂ ਜ਼ਰੂਰ ਬਣਾਓ ਜਿੱਧਰ ਤੁਸੀਂ ਪਲਾਂਟ ਵਗੈਰਾ ਲਗਾਓ ਮਤਲਬ ਟਜ਼
ਬਿਲਕੁਲ ਸਹੀ ਗੱਲ ਕਰੋ ਔਰ ਬੰਦਾ ਇਹ ਸਭ ਚੀਜ਼ਾਂ ਨੂੰ ਵੇਖ ਇੱਕ ਤੇ ਲੱਗਦਾ ਬੜਾ ਸੋਹਣਾ ਇੱਕ ਤੇ ਘਰ ਦੀ ਡੈਕੋਰੇਸ਼ਨ ਲਈ ਔਰ ਇੱਕ ਹੈਪੀ ਹੈਪੀ ਜਿਹਾ ਬੰਦਾ ਰਹਿੰਦਾ। ਨਾ ਕਿ ਥੋੜਾ ਖੁਸ਼ੀ ਜਿਹੀ ਹੁੰਦੀ। ਇੰਜੋਏਮੈਂਟ ਵੀ ਵਧੀਆ ਕੇ ਆਰਾਮ ਨਾਲ ਬਹਿ ਸਕ ਹਾਂਜੀ ਬਸ ਅਸੀਂ ਮਤਲਬ ਬੰਦੇ ਹੀ ਆਉਂਦੇ ਨੇ ਮਤਲਬ ਸਾਡੇ ਜ ਜੋ ਲਾਪਰਵਾਹੀ ਕਰਦੇ ਨੇ
ਅਗਰ ਅਸੀਂ ਕਰ ਕਰੀਏ ਤਾਂ ਕਰ ਸਕਦੇ ਹਾਂ ਮਤਲਬ
ਹਾਂਜੀ
ਹਾਂਜੀ ਹੋਰ ਦੱਸੋ?
ਤੁਸੀਂ ਆਣਾ ਘਰ ਚੱਕਰ ਲਾਣ,
ਹਾਂ ਆਵਾਂਗੀ,
ਟੋਪਿਕ ਲੈ ਕੇ ਪੈ ਗਏ ਪੋਲੀ,
ਹਾਂ ਅਰੇ ਅਸੀਂ ਨਿਊਜ਼ ਵੇਖ ਰਹੇ ਸੀ ਨਾ ਤਾਂ ਹੀ ਫੇਰ
ਹਾਂ ਨਹੀਂ ਨਹੀਂ ਹੈ, ਅਰੇ ਚਲੋ ਅਸੀਂ ਤੇ ਫੇਰ ਵੀ ਅੱਜ ਕੱਲ੍ਹ ਤੇ ਹਰ ਜਗ੍ਹਾ ਪ੍ਰੋਬਲਮ ਹੈਗੀ ਹੈ, ਬਸ ਉਹ ਦੇਖੋ ਗਰਮੈਂਟ ਵੀ ਆਪਣੀ ਜਗਾ ਸਬ ਕਰਦੀ ਹੈ ਸਾਨੂੰ ਥੋੜਾ ਅਵੇਰ ਰਹਿਣਾ ਚਾਹੀਦਾ।
ਤਾਂ ਉਹ ਹੋਇਆ ਸੀ ਅੱਗ ਲੱਗੀ ਸੀ ਜੰਗਲ ਵਿੱਚ ਕਿੰਨੇ ਜ਼ਿਆਦਾ ਉਹ ਹੋਇਆ ਸੀ।
ਹਾਂ-ਹਾਂ ਹਾਂਜੀ, ਜੀ ਹਾਂਜੀ। ਇਹ ਤੇ ਹੈ। ਹਾਂ ਉਹ ਤੇ ਹਾਂ। ਨਿਊਜ਼ ਦੇਖੀ ਸੀ ਮੈਂ,
ਹਾਂ ਉਹ ਨਾ ਗਰਮੀ ਦੇ ਕਾਰਨ ਗਰਮੀ ਹੋ ਰਹੀ ਹੈ ਨਾ, ਉੱਥਰ ਵੀ ਗਰਮੀ ਧੁੱਪ ਇੰਨੀ ਤੇਜ਼ ਸੀ ਜਿਵੇਂ ਸੁੱਕੇ ਪੱਤੇ ਹੁੰਦੇ ਨੇ ਨਾ ਉੱਧਰ ਅੱਗ ਲੱਗ ਕੇ ਫੇਰ ਪੂਰੇ ਜੰਗਲ ਵਿੱਚ ਹੀ ਅੱਗ ਫੈਲ ਗਈ।
ਹਾਂ ਵੇਖ ਲਓ ਕਿੰਨਾ ਮਤਲਬ ਮਤਲਬ ਬੱਸ ਰੱਜਾ ਪੈਂਦਾ। ਨਾ ਗਰਮੀ ਦਾ ਵੀ ਗਰਮੀ ਵੀ ਤੇ ਚਕ ਚੱਕਰਾਂ ਚ ਹੁੰਦੀ ਵੀ। ਗਲੋਬਲ ਵਾਰਮਿੰਗ ਫ ਫੈਲ ਜਾਂਦੀ ਹੈ। ਤੇ ਸਾਰਾ ਹੈ, ਗਰਮੀ ਹੋ ਜਾਂਦੀ ਹੈ ਫੇਰ ਕਿਉਂਕਿ ਇਹ ਪੋਲਿਊਸ਼ਨ ਦੀ ਵਜਾ ਕੋਈ ਹੋ ਰਹੀ ਹੈ।
ਹਾਂ,
ਅਵੇਅਰ ਕਰਨਾ ਚਾਹੀਦਾ।
ਹਾਂ ਸਾਡੇ ਘਰ ਵੀ ਬੱਚੇ ਹੈਗੇ ਨੇ ਨਾ ਮਤਲਬ ਜਿਵੇਂ ਸਾਡੀ ਗਲੀ ਦੇ ਹੈਗੇ ਨੇ ਨੇਬਰ ਦੇ ਉਹ ਤਾਂ ਮਤਲਬ ਬਹੁਤ ਜ਼ਿਆਦਾ ਧਿਆਨ ਰੱਖਦੇ ਨੇ ਉਹ ਗਲੂ ਕੁਛ ਦਿੰਦੇ ਨੇ ਨਾਲ ਬੋਟਲ ਦਿੰਦੇ ਨੇ,
ਹੈ ਤੇ ਉਹ ਬਹੁਤ ਵਧੀਆ ਕਰਦੇ ਨੇ ਤੇ, ਚੰਗੀ ਗੱਲ ਏ ਹਾਂਜੀ ਚਲੋ ਦੱਸ ਹਾਂ ਚੱਕਰ ਲਾਣਾ,
ਠੀਕ ਹੈ। ਹਾਂ ਠੀਕ। ਸਤਿ ਸ੍ਰੀ ਅਕਾਲ ਜੀ,